ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਜੀ, ਹੋਰ ਸੁਨਾਯੋ ਭਾਜੀ ਠੀਕ ਔ, ਅੱਜ ਕਿਵੇਂ ਯਾਦ ਕਰ ਲੇਯਾ ਜੇ।
ਬਸ ਭਾਜੀ, ਤੁਸੀਂ ਕਿਦਾਂ, ਤੁਹਾਡਾ ਫੋਨ ਆਇਆ ਸੀ ਭਾਜੀ, ਪਹਿਲੀ ਗੱਲ ਤੇ
ਭਾਜੀ, ਤੁਸੀਂ ਤੇ ਯਾ, ਤੁਸੀ ਤੇ ਯਾਦ ਨੀ ਕੀਤਾ ਭਾਜੀ ਆਪਾਂ ਈ ਕਰ ਲਿਨੇ ਆ, ਮੈ ਕੇਹਾ ਅੱਜ
ਆਹੋ, ਭਾਜੀ ਕੀ ਕਰਾਂ ਬਿਜੀ਼ ਬੜਾ ਸੀ ਕੰਮ ਚ ਅਪਨਾ ਬੱਚੇਆਂ ਦੇ ਨੂੰ ਅਪਨਾ ਕੀ ਕੈਂਦੇ ਨੇ ਸੂਕੂਲ ਵਗੈਰਾ ਛੱਡਨਾ, ਛੋਟਾ ਬੱਚਾ ਹਜੇ ਚਾਏ ਛੋਟਾ ਨਰਸਰੀ ਚ ਹੈਨਾ, ਪਹਿਲੇ ਔਨੂੰ ਛੱਡ ਕੇ ਆਣਾ ਫੇਰ ਕੰਮ, ਕੰਮ ਦੇਖਨਾ।
ਅੱਛਾ, ਅੱਛਾ, ਅੱਛਾ, ਗ੍ਰਸਤੀ, ਗ੍ਰਸਤੀ ਜੀਵਨ ਚ ਔ ਵਯਸਤ।
ਹਾਂਨ, ਹਾਂਜੀ ਭਾਜੀ ਗ੍ਰਸਤ ਜੀਵਨ ਚ, ਹਾਂ।
ਔਰ, ਹੋਰ ਭਾਜੀ ਰੋਟੀ ਰੂੱਟੀ ਖਾ ਲੀ ਸਬ?
ਹਾਂਜੀ, ਹਾਂਜੀ ਭਾਜੀ ਸ਼ੱਕ ਲੇਆ ਹੋਰ ਨਾਸ਼ਤਾ ਸਾਰ ਲੇਆ?
ਵਦੀਆ ਚਲੋ ਵਦੀਆ ਭਾਜੀ, ਭਾਜੀ ਮੈਨੂੰ ਪਤ ਮੁੰਡੇ ਭਾਜੀ ਦੋਨੋ ਵਦੀਆ, ਤੁਸੀਂ ਸੁਨਾਓ ਤੁਆਡੇ ਠੀਕ ਨੇ ਨਾ ਊੰ
ਹਾਂਜੀ, ਹਾਂਜੀ ਚੜਦੀ ਕਲਾ ਬਾਬੇ ਦੀ ਮੇਰ ਐ ਵੱਡਾ ਤੇ ਜੋਬ ਲੱਗ ਗੀ ਏ ਬਾਬੇ ਦੀ ਮੇਰ ਨਾਲ ਗਵਰਮੈਂਟ।
ਟੀ ਕੀ ਕਰਦੀ ਏ ਬੇਟੀ?
ਬੇਟੀ ਅਜੇ, ਅਪਨਾ ਕੀ ਕੈਂਦੇ ਨੇ ਬੀਕੋਮ ਕਰ ਰੀ ਏ, ਖਾਲਸਾ ਕੋਲੇਜ ਚ। ਹਾਂਜੀ
ਔਰ ਸੁਣਾਓ ਭਾਜੀ ਮੈਨੂੰ ਪਤਾ ਲੱਗਿਆ ਤੁਸੀਂ ਮੌਲਾਨੇ ਘੁੰਮ ਕੇ ਆਏ ਸੀ।
ਹਾਂਜੀ ਭਾਅਜੀ ਮਲਾਨੇ ਗਏ ਸੀ ਉਹ ਭਾਜੀ ਉਹ ਤੁਹਾਨੂੰ ਕੀ ਦੱਸਾਂ ਜਰਾ ਦਾਦੀ ਦੀ ਨਾ ਤਬੀਅਤ ਖ਼ਰਾਬ ਹੋ ਗਈ ਸੀ। ਤੇ ਨਾ ਗੋਡੇ ਚ ਦਰਦ ਬੜੀ ਆ ਰਹੀ ਦਾਦੀ ਨੂੰ ਉੱਥੇ ਲੈ ਕੇ ਗਏ ਸੀ ਮੁਲਾਣੇ ਡਾਕਟਰ ਕਹਿੰਦੇ ਮੁਲਾਣੇ ਲੈ ਕੇ ਜਾਓ। ਫੇਰ ਉੱਥੇ ਡਾਕਟਰਾਂ ਨੂੰ ਦਿਖਾਇਆ ਕਿ ਐਵੇਂ-ਐਵੇਂ ਦੇ ਡਾਕਟਰ ਨੇ ਇਲਾਜ ਤਾਂ ਆਪਾਂ ਹਫ਼ਤੇ ਦੀ ਗੋਲੀ ਦਿੱਤੀ ਅਜੇ ਦੇਖਦੇ ਆਂ ਅਗਰ ਅਰਾਮ ਆਏ ਤੇ ਅੱਗੋਂ ਵੀ ਓਨਾਂ ਦੇ ਕੋਲ ਈ ਸ਼ੁਰੂ ਕਰਾਂਗੇ।
ਅੱਛਾ, ਅੱਛਾ, ਅੱਛਾ ਚਲੋ ਕੋਈ ਨੀ ਪੈ ਜੇਗਾ। ਪੈ ਜੇਗਾ ਫਰਕ।
ਤਾਂ ਜਾਨਦੇ ਹੋਗੇ ਮੁਲਾਣੇ ਦਾ ਫੇਮਸ ਹਸਪਤਾਲ ਐ।
ਹਾਂਜੀ, ਹਾਂਜੀ ਜਾਨਦਾ ਮੈਂ ਜਾਨਦਾ, ਮੇਰੇ ਕੂੰਨਟੈਕਟ ਵਿੱਚ ਹੈਗਾ ਓ, ਮੈਂ ਆਪਾਂ ਗਏ ਆ ਓਦੇ ਕੋਲ। ਮਤਲਬ ਮੇਰਾ ਯਾਰ, ਯਾਰ ਏ ਓ। ਤੇ ਓਨੂੰ ਮੇਰਾ, ਮੇਰਾ ਨਾਮ ਲੈਨਾ, ਪੂਛਨਾ ਓਨੂ ਜਾਨਦਾ ਮੈਨੂੰ ਬੜੀ
ਅੱਛਾ, ਅੱਛਾ।
ਜੋ ਤੁਸੀਂ ਅੰਡਵਾਰ ਨਿਕੋਵਾਰ ਆਏਰ ਲੈਂਡ ਗਏ ਸੀ ਭਾਜੀ? ਤੁਸੀਂ ਟ੍ਰਿਪ ਕੱਡੀ ਸੀ ਓਥੇ ਦੀ ਅੰਡਵਾਰ ਨਿਕੋਵਾਰ ਆਏਰ ਲੈਂਡ ਚ?
ਓ ਭਾਜੀ ਜ਼ਰਾ ਫ੍ਰੈਡਸ ਨਾਲ ਗਏ ਸੀ ਅੰਡਵਾਰ, ਨਿਕੋਵਾਰ ਆਈਲੈਂਡ।
ਹਾਂਜੀ, ਓ ਭਾਜੀ ਮੈਂ ਨਾ ਤੁਆਡੇ ਤੋਂ ਕੀ ਕੈਂਦੇ ਨੇ, ਸਲਾ ਸਲੂ ਲੈਣੀ ਸੀ ਮਤਲਬ ਓਥੇ ਦਾ ਖਾਨ-ਪੀਨ ਕਿਸ ਤਰਾਂ ਦਾ ਹੈਗਾ, ਤੇ ਹੋਟਲ ਵਗੈਰਾ ਮਤਲਬ?
ਭਾਜੀ, ਓਥੇ ਦੇ ਸੀਫ ਫੂਡ ਹੈਗਾ ਜੇ ਜਆਦਾਤਰ, ਅਸੀ ਨਾ ਆਪਾਂ ਬੜੇ ਤੰਗ ਹੋਏ ਸੀ ਆਪਾਂ ਵਰਾਨ ਹੋਏ ਸੀ ਖਾਨ ਲਈ ਸੀ ਫੂਡ ਹੈਗਾ ਜਾਦਾ। ਤੁਸੀ ਅੰਡਮਾਨ ਨਿਕੋਬਾਰ ਦੀ ਆਈਲੈਂਡ ਛੱਡੋ, ਥਾਈਲੈਂਡ ਚੱਲ ਜੋ। ਇੰਨਾ ਕੋਈ ਵਦੀਆ ਨੀ ਐ ਸਾਨੂੰ ਸਾਡਾ ਥੋੜਾ ਬੈਟਰ ਏ ਓਥੇ ਦਾ ਓ ਨੀ ਰੇਆ ਰਿਵਿਊ ਸਾਨੂੰ ਕਿ ਉਕੇ ਲੱਗਿਆ, ਹੋਟਲ ਵੀ ਉਤੋਂ ਮੈਂਗੇ ਸੀ ਬਟ ਖਾਨ-ਪੀਣ ਕੁੱਛ ਨੀ ਸੀ, ਓਥੇ ਨਾ ਆਪਾ ਪਾਣੀ, ਪਾਣੀ ਪੀ ਕੇ ਸੋਇਆ ਔਰ ਏਕ ਅੱਧੀ ਚੀਜ਼ ਸੀ ਓਥੇ, ਤਿੰਨ-ਤਿੰਨ ਟੈਮ ਖਾਂਦੇ ਪੇ ਸੀ ਓਨੂੰ।
ਅੱਛਾ ਜੀ, ਮਤਲਬ ਐਵੇਂਈ ਏ ਮਤਲਬ ਏਨਾ ਓ ਨੀ ਹੈਗਾ।
ਨਾ, ਨਾ ਭਾਜੀ ਨੋ, ਥਾਈਲੈਂਡ ਜਾਓ ਤੁਸੀ।
ਬਾਲੀ ਨਾ ਚੱਲਜਾਂ ਭਾਜੀ ਫੇਰ ਬਾਲੀ।
ਬਾਲੀ, ਬਾਲੀ ਚੱਲ ਜੋ ਭਾਜੀ ਥਾਈਲੈਂਡ ਦੇ ਵਿੱਚ ਈ ਤੇ ਐ ਬਾਲੀ ਆਨਾ।
ਹਾਂਜੀ, ਨਈ ਕੱਠੇ ਬਨਾਓ ਫੇਰ ਟ੍ਰਿਪ। ਹਾਂ, ਕੱਠੇ ਬਨਾਨੇ ਆ, ਚਲੀਏ ਫੇਰ ਭਾਜੀ ਅਗਲੇ ਮੀਨੇ?
ਅਗਲੇ ਮੀਨੇ ਭਾਜੀ ਜ਼ਰਾ, ਦੋ ਇੱਕ ਅੱਧਾ ਮੀਨਾ ਹੋਰ ਰੁਕ ਲੋ। ਦੋ ਮੀਨੇ ਕਡੋ ਸਰਾਂ ਹੁਣੇ ਅੰਡਵਾਨ- ਨਿਕੋਬਾਰ ਆਯਾ ਸੀ ਨਾ ਤੇ ਓੱਥੇ ਥੋੜਾ ਪੈਹੇ ਲੱਗ ਗੇ।
ਅ ਜੂ, ਫੇਰ ਬੱਚੇਆਂ ਦੀ ਛੁਟੀਆਂ ਚੱਲਨੇ ਆਂ ਜੂਨ ਨੂੰ ਚੱਲਨੇ ਆ ਭਾਜੀ।
ਹਾਂਜੀ, ਹਾਂਜੀ ਜੂਨ, ਜੂਨ ਚੱਲਨੇ ਆ।
ਬੱਚੇ ਵੀ ਚੱਲ ਰੇਨਾ ਨਾਲ, ਸਾਰੇ ਚੱਲ ਫੈ਼ਮਲੀ ਚੱਲ
ਹਾਂਜੀ।
ਹਾਂਜੀ ਹੋਰ ਸੁਣਾਓ ਭਾਜੀ ਨਵੀ ਤਾਜੀ।
ਨਵੀਰਾ ਜੀ ਐਈ ਐ, ਐਈ ਆ ਬਸ ਹੁਣ ਕੀ ਕਹਿੰਦੇ ਨੇ ਅੰਡਮਾਨ ਨੀਕੋਵਾਰ ਉਹ ਕਿਹਾ ਸੀ ਕੁਛ ਵਧੀਆ ਮਤਲਬ ਮੈਨੂੰ-ਮੈਨੂੰ ਨੀ ਲੱਗਿਆ ਮੇਰਾ ਮੈਨੂੰ ਪਸੰਦ ਨੀ ਆਇਆ।
ਅੱਛਾ ਤੇ ਮਤਲਬ ਉੱਥੇ ਦੇ ਲੋਕਾਂ ਦਾ ਨੇਚਰ ਕਿਸ ਤਰ੍ਹਾਂ ਦਾ
ਨੇਚਰ ਓਕੇ ਵੇ ਬਸ ਉਹ ਆਪਣੇ ਇੱਥੇ ਲੱਗੇ ਦੇ ਨੇ ਕਿਸੇ ਨਾ ਪੁੱਛਦੇ ਨੇ ਨਾ ਕੁਛ ਬਾਤ ਨੀ ਪੁੱਛਦੇ ਆਪਣੇ
ਅੱਛਾ-ਅੱਛਾ ਅੱਛਾ-ਅੱਛਾ ਚਲੋ ਆਪਣੇ ਚ ਵੀ ਮਸਤ ਰਹਿਣਾ ਚਾਹੀਦੈ ਵਰਨਾ ਲੋਕੀ ਜ਼ਿਆਦਾਤਰਵੇਂ ਫਿਲ ਕਰਦੇ ਰ ਆਪਣੇ ਚ ਸਹੀ ਰਹਿਣਾ ਚਾਹੀਦਾ।
ਹੋਰ ਬਿਲਕੁਲ-ਬਿਲਕੁਲ ਭਾਜੀ ਬਿਲਕੁਲ ਹੋਰ ਆਹੋ ਬਸ ਵਧੀਆ ਆਪਣੇ ਮੁੰਡੇ ਕੀ ਕਰਦੇ ਜੇ ਤੁਹਾਡੇ
ਭਾਜੀ, ਵੱਡੇ ਆਲਾ ਕਰਦਾ ਪਯਾ, ਬੀਟੈਕ ਕਰ ਰਿਹਾ ਓਹ ਛੋਟੇ ਆਲਾ ਸੋਰੀ, ਛੋਟੇ ਆਲਾ ਬੀਟੈਕ ਕਰ ਰਯਾ, ਤੇ ਵੱਡੇ ਆਲਾ ਜੋਬ ਚ ਲਗਯਾ ਦਾ ਜੀ ਗੂਗਲ।
ਵਾ ਜੀ ਵਾ, ਬੋਤ ਬੋ ਗੂਗਲ ਦੀ ਜੋਬ ਚਲਾ ਗਿਆ ਦਾ।
ਹਾਂਜੀ, ਹਾਂਜੀ। ਹਾਂਜੀ ਭਾਜੀ, ਹਾਂਜੀ।
ਵਾ ਜੀ ਬਾਬਾ, ਹਾਂਜੀ ਬਾਬੇ ਦੀ ਮੇਰ ਐ
ਕੁਛ ਨੀ ਭਾਜੀ ਆਪਾਂ ਆਪਣਾ ਜਿਹੜੀ ਫੈਕਟਰੀ ਹੈਗਾ ਉਹਦੇ ਚ ਕਰ ਲੀ ਦਾ ਗੁਜ਼ਾਰਾ ਉਹ ਆਪਣਾ ਜੋੜਦਾ ਦਾ ਕਦੀ ਆਪਣਾ ਉਹਦਾ ਹੋਏ ਕੋਈ ਸਾਬ ਸੂਬ ਦੇ ਦੇਂਦਾ ਫੇਰ
ਅੱਛਾ-ਅੱਛਾ ਭਾ ਜੀ ਚਲੋ ਕੋਈ ਗੱਲ ਨੀ। ਹਾਂਜੀ- ਹਾਂਜੀ ਸਹੀ ਬਿਲਕੁਲ ਸਹੀ- ਸਹੀ ਆਪਣੇ ਜੋੜੇ ਆਪਣੇ ਕੋਲ ਰੱਖ ਉਹਦੀ ਕਮਾਈ ਹਨਾ ਭਾਅ ਜੀ
ਸਹੀ ਹਾਂਜੀ ਉਹੀ ਉਹ ਗੱਲ ਬ ਸਾਡੀ
ਹਮ ਹਮ ਹਮ ਹੋਰ ਸੁਣਾਓ ਕੰਮਕੁਮ ਕੰਮ ਕਰ ਵਧੀਆ ਚੱਲਦਾ
ਵਧੀਆ ਭਾਜੀ ਵਧੀਆ ਵਧੀਆ ਕੰਮ ਕਰ ਤੁਸੀਂ ਸੁਣਾਓ
ਬਸ ਵਧੀਆ- ਵਧੀਆ ਹੀ ਹੈ। ਮੇਰ ਏ ਮੇਰ
ਹਾਂਜੀ ਚਲੋ ਵਧੀਆ-ਵਧੀਆ ਪਿੱਛੇ ਜੀ ਮਾਰਕੀਟ ਬੜੀ ਡਾਊਨ ਸੀ ਭਾਜੀ ਹਨਾ
ਹਾਂਜੀ ਭਾਜੀ ਮਾਰਕੀਟ ਵੱਡੀ ਡਾਊਨ ਹੋ ਗਈ ਸੀ ਉਹ
ਮੇਰੇ ਖਿਆਲ
ਨਹੀਂ ਨਹੀਂ ਆਪਾਂ ਹੋਈਏ ਭਾਜੀ ਕੱਲ ਆਪਾਂ ਹੋਈਏ।
ਚਲੋ ਵਧੀਆ ਗੱਲ ਥੋੜੇ ਕੰਮ ਕਰ
ਹਮ ਮੈਂ ਆਪਣਾ ਕੀ ਕਹਿੰਦੇ ਨੇ ਤੁਸੀਂ ਆਪਣਾ ਉੱਥੇ ਗਏਦੇ ਸੀ ਦਿੱਲੀ
ਹਾਂਜੀ ਭਾਜੀ ਉਹ ਦਿੱਲੀ ਕੰਮ ਕਾਰ ਵੈਸੇ ਗਏ ਸੀ। ਕੰਮ ਕਾਰ ਵਾਸਤੇ ਇੱਕ ਦੋ ਦਿਨ ਹੀ ਗਏ ਸੀ ਵ ਹਾਂਜੀ ਉਹ ਗਏ ਸੀ, ਮੱਥਾ ਟੇਕ ਲਿਆ ਸੀ, ਫ਼ਿਰ ਆਪਾਂ ਮੈਂ ਕਿਹਾ ਮੱਥਾ ਫਿਰ ਆਏ ਦੇ ਆ ਕੋਲ ਮੱਖਾ ਵੀ ਟੇਕਦੀ ਹੈ। ਬੜੀ ਰੌਣਕ, ਬੜੀ ਰੌਣਕ ਸੀ, ਬੜੀ ਰੌਣਕ ਸੀ,
ਅੱਛਾ-ਅੱਛਾ ਚੰਗੀ ਗੱਲ ਹੈ, ਭਾਜੀ ਪਾਣੀ ਚਾਹੀਦੀ ਹੈ।
ਸਹੀ ਗੱਲ ਹੈ।
ਹੋਰ ਦਿੱਲੀ ਘੁੰਮਿਆ ਆਪਣਾ ਸਰੋਜਨੀ ਮਾਰਕੀਟ ਮੁਰਕੀਟ ਗਏ ਸੀ, ਵਾਈਫ ਆਸਤੇ
ਭਾਜੀ ਇਨਾ ਇਹ ਘੁੰਮ ਨੀ ਪਾਏ ਜੋ ਸਾਨੂੰ ਤੁਹਾਨੂੰ ਸੱਚ ਦੱਸ ਵਾ ਮੱਥਾ ਟੇਕਿਆ ਤੇ ਕੰਮ ਜਾ ਕੇ ਆਪਾਂ ਘਰ।
ਅੱਛਾ ਭਾਜੀ ਚਲੋ ਕੋਈ ਨਹੀਂ ਅਗਲੀ ਵਾਰ ਫੇਰ ਚੱਲ ਜਾਣਾ।
ਹਾਂਜੀ ਤੇ ਉਹ ਲੱਗਦੇ ਰਹਿੰਦੇ ਨੇ ਭਾਜੀ ਚੱਕਰ ਲੱਗਦੇ ਰਹਿੰਦੇ ਨੇ ਭਾਜੀ ਚੱਕਰ।
ਹੂੰ ਹੂੰ ਸਰੋਜਨੀ ਮਾਰਕੀਟ ਜ਼ਰੂਰੀ ਜਾਣਾ ਭਾਜੀ ਮੇਰੇ ਕਹਿਣ ਤੇ।
ਅੱਛਾ ਜੀ ਕੋਈ ਨੀ ਘੁੰਮ ਆਵਾਂਗੇ ਭਾਜੀ।
ਹੂੰ ਹਾਂਜੀ ਭਾਜੀ। ਫੇਰ ਆਪਣਾ ਕੀ ਕਹਿੰਦੇ ਨੇ ਥਾਈਲੈਂਡ ਦੀ ਟਰਿੱਪ ਤੁਸੀਂ ਆਪਣਾ ਕੀ ਕਹਿੰਦੇ ਨੇ ਵੀਜ਼ੇ ਵੂਜੇ ਲਵਾ ਲਓ ਹੁਣੇ ਈ ਵੀਜ਼ੇ ਨਹੀਂ ਮਿਲਦੇ ਮੈਂ ਤਾਂ ਕਹਿੰਦਾ ਵੀਜ਼ਾ ਲਵਾ ਲੈਣੇ ਹਾਂ।
ਹਾਂਜੀ ਭਾਜੀ ਪਾਸਪੋਰਟ ਤੇ ਸਾਡੇ ਬੰਨੇ ਦੇ ਤੁਹਾਡਾ ਕੋਈ ਰੀਨਿਊ ਵਗੈਰਾ ਤੇ ਨਹੀਂ ਹੋਣਾ ਕੁਛ
ਨਾ, ਨਾ, ਨਾ, ਬਾਈ ਜੀ ਓਕੇ।
ਕੋਈ ਨੀ ਭਾਜੀ ਅੱਜ ਹੀ ਆਪਣਾ ਅੱਜ ਕਹਿ ਰਿਹਾ ਲਾਣੇ ਹਾਂ।
ਫ੍ਰੀ ਆ ਪਾਸਵਰਡ ਲੱਗਿਆ ਹੋਇਆ ਸੀ, ਮੈਂ ਦੋ ਸਾਲ ਦਾ ਲਵਾਇਆ ਸੀ।
ਤਤਕਾਲ 'ਚ ਲਗਵਾ ਲੋ ਫਿਰ ਤਤਕਾਲ 'ਚ।
ਤਤਕਾਲ।
ਹਾਂ ਤੇ ਦਕਾਹ ਚ ਪਾਸਪੋਟ ਲੱਗ, ਜਾਂ ਥੋੜੇ ਜੇ ਭਾਜੀ ਵੈੇ ਉੱਪਰ ਲਗਦੇ ਨੇ ਬਸ
ਨਹੀਂ ਭਾਜੀ ਮੈਂ ਦੋ ਸਾਲ ਵੀਜ਼ਾ ਲਵਾਇਆ ਸੀ, ਉੱਧਰ ਦਾ ਟੂਰਿਸਟ।
ਅੱਛਾ ਵੀਜ਼ਾ ਲਇਆ ਸੀ।
ਹਾਂ ਪਿਛਲੇ ਸਾਲ ਹੀ ਗਿਆ, ਮੇਰਾ ਵੀਹ ਦਾ ਬੱਚਾ ਮੈਂ ਜਾ ਸਕਦਾ।
ਹਾਂ ਬਸ ਠੀਕ ਹੈ, ਭਾਜੀ ਫਿਰ ਚੱਲੂਗੇ ਕੋਈ ਗੱਲ ਨ ਮੈਂ ਵੀ ਆ ਹਫ਼ਤੇ ਚ' ਕੀ ਕਹਿੰਦੇ ਨੇ ਹਫ਼ਤੇ ਚ' ਲਗਵਾ ਦਿੰਦਾ ਆਪਣੀ ਅਪਾਰਟਮੈਂਟ ਭੇਜ ਦਿਨੇ ਆ ਫੇਰ ਚੱਲੇ ਭਾਜੀ
ਉਦਰੋ ਏਜੰਟ ਨੂੰ ਹਾਇਰ ਕਰ ਲਉ, ਨਾ ਉਹ ਲਵਾ ਦੇਗਾ ਤੁਹਾਡਾ ਵੀਜ਼ਾ। ਖਰਕੇ ਹਸੂਡ ਸੈਡ ਹੋਰ ਕੋਣ-ਕੋਣ ਚੱਲਾ।
ਬਸ ਫੈਮਿਲੀ-ਫੈਮਿਲੀ ਭਾਜੀ।
ਫੈਮਿਲੀ-ਫੈਮਿਲੀ ਮਨਮੀਤ ਦੀ ਫੈਮਿਲੀ ਚੱਲੀ ਹੈ। ਨਮੀਸ਼ ਦੀ ਫੈਮਿਲੀ।
ਨਵੀਂਸ ਭਾਜੀ ਆਹ ਫਿਰ ਮੁੰਡਿਆਂ ਦੀ ਜ਼ਿਆਦਾ ਟ੍ਰਿਪ ਹੋ ਜਾਏਗੀ। ਜਾਂ ਤਾਂ ਆਪਾਂ ਕੀ ਕਹਿੰਦੇ ਹਾਂ, ਪਹਿਲੇ ਆਪਾਂ ਮੁੰਡੇ ਮੁੰਡੇ ਹੁੰਦੇ ਹਾਂ।
ਮੁੰਡੇ-ਮੁੰਡੇ ਚੱਲਿਆ ਮੈਂ ਤਾਂ ਕਹਿੰਨਾਂ ਭਾਈ ਜੀ।
ਹਨਾ, ਭਾਜੀ ਕਿਉਂ ਘਰਦਿਆਂ ਨੂੰ ਕਹਿ ਦਿਆਂਗੇ ਬਿਜ਼ਨਸ ਟ੍ਰਿਪ ਹੈ।
ਹੂੰ ਘਰਦਿਆ ਨੂੰ ਕਹੂੰ ਉੱਥੇ ਭੇਜ ਦਿੰਨੇ ਆ ਨਾ। ਹੂੰ ਨਾਨੀ ਘਰ ਭੇਜ ਦਿੰਨਾ ਆ।
ਹਾਂ ਐਵੇਂ ਕਰਦੇ ਆ ਕੋਈ ਗੱਲ ਨੀ ਭਾਜੀ ਆਪਾਂ ਆਪਣੀ ਆਪਣੀ। ਤਾਨਿਆ, ਮੀਂਹਤ ਹੋ ਗਿਆ, ਮੈਂ ਹੋ ਗਿਆ, ਤੁਸੀਂ ਹੋ ਗਏ, ਨਵਿਸ਼ ਹੋ ਗਿਆ ਬਸ।
ਸਾਹਿਬ ਹੋ ਗਿਆ।
ਹਾਂਜੀ।
ਹਾਂਜੀ, ਹਾਂਜੀ।
ਮਾਂ ਬਾਪ।
ਹਾਂ ਬਿਲਕੁਲ-ਬਿਲਕੁਲ ਭਾਜੀ। ਪਹਿਲੇ ਉਸ ਤੋਂ ਪਹਿਲੇ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕ ਕੇ ਆਵਾਂਗੇ ਭਾਜੀ।
ਹਾਂਜੀ, ਹਾਂਜੀ।
ਦਰਬਾਰ ਸਾਹਿਬ ਅੰਮ੍ਰਿਤਸਰ ਜਾਵਗੇ ਉੱਥੇ ਜ਼ਰਾ।
ਆ ਆਪਣਾ ਮੈਂ ਜਾਣਾ ਅਗਲੇ ਅਗਲੇ ਮਹੀਨੇ ਜਾਣਾ ਭਾਜੀ ਚੱਲੋ ਨਾਲ ਚੱਲੇ ਆ।
ਹਾਂ ਨਾਲ ਹੀ ਚੱਲਣੇ ਆ ਉੱਥੇ ਆਉਣਾ ਮੱਥਾ ਟੇਕ ਆਉਣੇ ਹਾ। ਅਸੀਸ ਗੰਜ ਸਾਹਿਬ ਤੇ। ਸ਼ਹੀਦਾਂ ਦੇ ਗੁਰਦੁਆਰੇ।
ਸ਼ੀਸ਼ ਗੰਜ ਤੇ ਭਾਜੀ ਦਿੱਲੀ ਹੋ ਗਿਆ ਨਾ।
ਸ਼ੀਸ਼ ਉਹ ਸ਼ੋਰੀ। ਸ਼ਹੀਦਾਂ ਸਾਹਿਬ ਸ਼ਹੀਦਾਂ ਸਾਹਿਬ ਭਾਜੀ ਸ਼ੀਸ਼ ਗੰਜ ਨਹੀਂ ਨਿਕਲ ਗਿਆ, ਗਲਤੀ ਨਾ ਉਹ ਮੈਂ ਵਾਹਿਗੁਰੂ ਸ਼ੋਰੀ।
ਕੋਈ ਗੱਲੀ ਕੋਈ ਗੱਲੀ ਭਾਜੀ ਉੱਥੇ ਵੀ ਚੱਲਾਂਗੇ।
ਮਾਫ਼ ਕਰੀ ਵਾਹਿਗੁਰੂ ਉੱਥੇ ਆਣਾ ਸ਼ਹੀਦਾਂ ਸ਼ਹੀਦ। ਹਾਂਜੀ, ਸ਼ਹੀਦਾਂ ਸਾਹਿਬ ਚੱਲਾਂਗੇ ਦਰਬਾਰ ਸਾਹਿਬ। ਟੇਕ ਆਵਾਗੇ।
ਸੋਨ ਸਾਹਿਬ ਵੀ ਚੱਲਾਂਗੇ, ਭਾਜੀ।
ਉੱਥੇ ਆਪਣਾ ਰੂਮ ਵੀ ਜੇ ਕਿੱਥੇ ਭਾਜੀ।
ਸਹਿਬ ਚਲਾਂਗੇ ਭਾਜੀ ਤੇ ਆਪਣਾ ਹਾਂਜੀ, ਹਾਂਜੀ, ਹਾਂਜੀ, ਆਪਣਾ ਹੋਟਲ ਉਈ ਰੁਕਾਂਗੇ, ਜਿੱਥੇ ਪਹਿਲੇ ਰੁਕੇ ਸੀ।
ਕੋਈ ਗੱਲ ਨੀ ਭਾਜੀ, ਉੱਥੇ ਰੋਕ ਜਾਗੇ ਕੋਈ ਦਿੱਕਤ ਨੀ
ਹਾਂਜੀ, ਹਾਂਜੀ
ਹੋਰ ਸੁਣਾਓ ਭਾਜੀ ਬਸ ਵਧੀਆ ਜੀ ਵਧੀਆ
ਹੋਰ ਸੁਣਾਓ ਭਾਜੀ ਬਸ ਵਧੀਆ ਤੁਸੀ ਸੁਣਾਓ ਭਾਜੀ ਸਾਡਾ ਨੈਟ ਨੀ ਚੱਲਦਾ ਸੀ ਸ਼ਾਇਦ
ਓ ਭਾਜੀ ਵਿੱਚ ਕਦੀ ਕਦੀ ਪ੍ਰੋਬਲਮ ਆ ਜਾਂਦੀ ਤੁਹਾਨੂੰ ਪਤਾ ਈ ਅੱਜ ਕੱਲ ਅੱਜ ਕੱਲ ਹੋ ਜਾਂਦਾ ਫਾਈਵ ਜੀ ਵਗੈਰਾ ਦਾ
ਹਾਂਜੀ ਹਾਂਜੀ ਹਾਂਜੀ ਭਾਜੀ ਹੋਰ ਆਪਾਂ ਕੀ ਕਹਿੰਦੇ ਦਰਬਾਰ ਸਾਹਿਬ ਮੱਥਾ। ਦੇਖਾਂਗਾ ਸੋਣੇ ਦਰਸ਼ਨ ਸਵੇਰੇ ਦੇ ਕਰਾਂਗੇ ਸ਼ਾਮ ਤੇ ਵੀ ਕਰਾਂਗੇ ਭਾਜੀ ਠੀਕ ਹੈ।
ਹਾਂਜੀ ਹਾਂਜੀ ਭਾਜੀ ਹਾਂਜੀ। ਭਾਜੀ ਸਵੇਰ ਦੇ ਦਰਸ਼ਨ ਕਰਕੇ ਉੱਥੇ ਚੱਲਾਂਗੇ ਨਾ ਸ਼ਹੀਦਾਂ ਸੇਬ ਵਗੈਰਾ
ਹੂੰ ਸਵੇਰੇ ਜਵੇਂ ਤੜਕੇ ਮਤਲਬ ਜਿਵੇਂ ਅੰਮ੍ਰਿਤ ਵੇਲੇ ਮ ਜਿਵੇਂ ਕਰ ਤਿੰਨ ਵਜੇ ਕੋਲ ਦਰਸ਼ਨ ਕਰਕੇ ਫਿਰ ਆਪਣਾ ਰੂਮ ਚ ਆ ਕੇ ਸੋ ਕੇ ਆਪਣਾ ਸ਼ਾਮ ਹੂੰ ਆਰਾਮ ਕਰ ਲਾਂਗੇ ਸ਼ਾਮੀ ਨੂੰ ਫਿਰ
ਦੁਪਹਰੇ ਚੱਲ ਜਾਗੇ ਨਾ ਭਾਜੀ
ਹਾਂਜੀ ਦੁਪਹਿਰੇ ਚੱਲ ਲਾਂਗੇ ਕੋਈ ਗੱਲ ਨੀ ਫਿਰ ਆਪਣਾ ਰਾਤ ਦੀ ਵਾਪਸੀ ਕਰ ਲਾਂਗੇ
ਹਾਂ ਰਾਤ ਦੀ ਵਾਪਸੀ ਕਰਦਾਂਗੇ
ਹਾਂਜੀ
ਹਾਂਜੀ
ਉੱਧਰ ਦਾ ਫੇਮਸ ਪੈਟੀ ਕੁਲਚਾ ਮੁੰਡੇ ਨੂੰ ਬੜਾ ਬੜਾ ਮੇਰੇ ਮੁੰਡੇ ਨੂੰ ਪਸੰਦ ਹੈਗਾ ਨਾ
ਉੱਥੇ ਚੱਲਾਂਗੇ ਜ ਕਹਿੰਦਾ ਰਹਿੰਦਾ ਮੁੰਡਾ ਮੈਨੂੰ
ੈ ਗਿਆਨੀ ਦੀ ਲੱਸੀ ਵੀ ਪੀਵਾਂਗੇ ਹੋਰ ਦੱਸੋ
ਹਾਂਜੀ, ਹਾਂਜੀ ਗਿਆਨੀ ਦੀ ਲੱਸੀ ਪੀ ਲਾਂਗੇ ਬ੍ਰਦਰ ਟਾਬੇ ਤੋਂ ਅਪਣਾ
ਭਾਜੀ ਮੈਂ ਨਾ ਤੁਹਾਡੇ ਨਾਲ ਹੁਣੇ ਗੱਲ ਕਰਦਾ ਫਿਰ ਤੋਂ ਮੈਨੂੰ ਨਾ ਪਿੱਛੋਂ ਫੋਨ ਆ ਰੇ ਨੇ ਇੱਕ ਮਿੰਟ ਮੈਂ ਆਈ ਵੀ ਕੋਲ ਕਰਦਾ
ਚਲੋ ਕੋਈ ਗੱਲ ਨੀ
ਠੀਕ ਏ ਬਾਈ